ਟੋ, ਹਾਂਜੀ ਸ਼ ਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ?
ਵਧੀਆ-ਵਧੀਆ ਤੁਸੀਂ ਸੁਣਾਓ?
ਹਾਂਜੀ ਵਧੀਆ ਜੀ, ਹੋਰ ਬਸ ਜੀ ਕਿਵੇਂ ਬੀਤੀਆਂ ਛੁੱਟੀਆਂ ਬੱਚਿਆਂ ਦੀਆਂ।
ਬਸ ਠੀਕ ਈ ਸੀ, ਵਧੀਆ ਸੀ ਬੱਚੇ ਗਏ ਸੀ ਘੁੰਮਣ।
ਅੱਛਾ-ਅੱਛਾ।
ਹਾਂਜੀ। ਭੂਆ ਘਰ, ਨਾਨੀ ਘਰ ਹੋਰ ਕਿਥੇ ਜਾਣਾ ਏਨੇ ਐਡੀ ਗਰਮੀ ਚ ਜਾਣਾ ਕਿੱਥੇ ਨੇ।
ਹਾਂਜੀ ਓ ਤਾਂ ਹੈ ਹੋਰ ਕਿਸੇ ਹਿਲ ਸਟੇਸ਼ਨ ਵਗੈਰਾ ਨੀ ਗੇ?
ਨਾ ਬਸ ਜਾਣਾ ਸੀ।
ਅੱਛਾ, ਅੱਛਾ-ਅੱਛਾ।
ਹੂੰ ਤਬੀਅਤ ਖ਼ਰਾਬ ਹੋ ਗਈ ਸੀ ਕੁਛ ਐਸ ਕਰਕੇ ਫਿਰ ਜਾ ਨੀ ਪਾਏ।
ਅੱਛਾ-ਅੱਛਾ।
ਹਾਂਜੀ-ਹਾਂਜੀ ਤੁਸੀਂ ਕਿੱਥੇ ਗਏ ਸੀ?
ਅਸੀਂ ਵੈਸ਼ਨੋ ਦਰਬਾਰ ਗਏ ਸੀਗੇ।
ਅੱਛਾ, ਬੇਟੀ ਤੇ ਮੇਰੀ ਹੋ ਆਈ ਸੀ ਵੈਸ਼ਨੋ ਦਵਾਰ ਆਪਨੀ ਭੈਣ ਨਾਲ।
ਅੱਛਾ।
ਹਾਂ, ਮੈਂ ਨੀ ਜਾ ਪਾਈ ਕਿਦਰੇ ਵੀ ਬਸ।
ਅੱਛਾ-ਅੱਛਾ।
ਬੱਚੇ ਤੇ ਚਲੇ ਗਏ ਸੀ।
ਹਾਂਜੀ-ਹਾਂਜੀ, ਸਾਡੇ ਵੀ ਮੈਂ ਆਪਣੇ ਮਾਇਕੇ ਗਈ ਹੋਈ ਸੀ ਨਾ। ਪੰਜਾਬ ਚੀ ਨੇ।
ਅੱਛਾ ਕਿੱਥੋਂ ਤੁਸੀਂ
ਅਸੀਂ ਪਠਾਨਕੋਟ ਤੋਂ।
ਅੱਛਾ-ਅੱਛਾ ਠੀਕ ਐ, ਪਠਾਨਕੋਟ ਸਾਡੇ ਵੀ ਰੈਂਦੇ ਨੇ ਰਿਲੇਟਿਵ।
ਅੱਛਾ-ਅੱਛਾ।
ਹਾਂਜੀ।
ਓ ਬਸ ਓਥੇ ਗਏ ਹੋਏ ਸੀ, ਫਿਰ ਓਥੋਂ ਅੱਗੇ ਥੋੜਾ ਈ ਪੈਂਦਾ ਹੈਗਾ। ਫੇਰ ਅਸੀਂ ਕਿਆ ਚਲੋ ਹੋ ਈ ਆਈਏ।
ਚਲੋ ਵਦੀਆ।
ਹਾਂ, ਬਹੁ ਸੰਗਤਾਂ ਪੌਂਚੀਆਂ ਹੋਈਆਂ ਸੀ ਇਸ ਬਾਰ ਤਾਂ।
ਹਾਂ, ਭੀੜ ਤੇ ਹੁੰਦੀ ਏ ਛੁੱਟੀਆਂ ਚੱਲ ਰਈਆਂ ਨਾਲੇ।
ਅਸੀਂ ਜਦ ਗਏ ਆਂ ਅੱਸੀ ਹਜ਼ਾਰ ਬੰਦਾ ਓਤੇ ਮੱਥਾ ਟੇਕ ਰਿਆ ਸੀ।
ਅੱਛਾ ਜੀ, ਜਿਨਾਂ ਨੂੰ ਬੁਲਾਏਆ ਮਾਤਾ ਰਾਣੀ ਨੇ।
ਹਾਂਜੀ-ਹਾਂਜੀ ਏ ਤਾਂ ਹੈ, ਹੋ ਨਈਂ ਤੇ ਕੈਂਦੇ ਨੇ ਵੈਸ਼ਨੋ ਮਾਤਾ ਉੱਪਰ ਠੰਡਾ ਹੁੰਦਾ ਮੌਸਮ, ਓ ਏਨੀ ਪਬਲਿਕ ਕਰਕੇ ਬੋਤ ਈ ਗਰਮੀ ਹੋਈ ਪਈ ਸੀ ਓਥੇ ਵੀ।
ਫਿਰ ਫ਼ਰਕ ਤਾਂ ਪੈਂਦਾ ਈ ਏ। ਮੌਸਮ ਕੀ ਕਰੇਗਾ ਓਥੇ, ਦੁਨੀਆਂ ਈ ਏਨੀ ਐ ਨਾ ਛੁੱਟੀਆਂ ਚ ਤੇ ਵੈਸੇ ਹੀ ਬੜੀ ਭੀੜ ਹੁੰਦੀ ਏ।
ਹਾਂਜੀ ਏ ਤਾਂ ਹੈ, ਬੋਤ ਦੂਰੋਂ-ਦੂਰੋਂ ਸੰਗਤਾਂ ਆ ਜਾਈਦੀਆਂ ਹੁੰਦੀਆਂ ਨੇ।
ਹੂੰ।
ਕੁਛ ਇਸ ਵਾਰੀ ਹੁਨ ਜਿਵੇਂ ਬਾਰਸ਼ਾਂ ਦਾ ਕੋਈ ਸਾਬ ਨੀ ਐ ਨਾ ਤੇ
ਨਾ ਅਜੇ ਤੱਕ ਤੇ ਕੁਛ ਨੀ ਪਤਾ ਲੱਗਾ ਹਲੇ ਤੱਕ ਤੇ ਕੋਈ ਹੈ ਈ ਨੀ ਕੀ ਬਾਰਸ਼ਾਂ ਆਨਗੀਆਂ ਨਈਂ ਗਰਮੀ ਬਹੋਤ ਏ ਬਹੋਤ ਗਰਮੀ ਐ।
ਨਈਂ ਤਾਂ ਕੈਂਦੇ ਸੀ ਬਾਰਸ਼ਾਂ ਜਲਦੀ ਸਟਾਟ ਹੋਨੀ ਐ ਮੌਨਸੂਨ ਜਲਦੀ ਆਏਗੀ ਪਰ ਇਸ ਬਾਰੇ ਹਜੇ ਤਾਂ ਬੋਂਬੇ ਤੱਕ ਵੀ ਨੀ ਪੌਂਚੀ।
ਨਾ ਸਾਵਨ ਦਾ ਈ ਏ ਸੋਨ ਆਏਗਾ ਤੇ ਲੱਗੂਗਾ ਪਤਾ ਕੀ ਹੁੰਦਾ, ਕੁਛ ਨੀ ਹਲੇ ਪਤਾ।
ਬੱਚੇਆਂ ਦੇ ਸਕੂਲ ਖੁੱਲਦੇ ਨੇ ਤਾਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ।
ਓ ਪਤਾ ਲੱਗ ਜਾਂਦਾ ਨਾ ਬੱਚੇਆਂ ਦੇ ਸਕੂਲ ਖੁਲ ਗਏ ਨੇ।
ਹਾਂ। ਓ ਤਾ ਹੈ, ਹੋਰ ਤੁਆਡਾ ਕਿਰ, ਕੇੜੀ ਫੇਵਰੇਟ ਡਿਸ਼ ਐ ਤੁਆਡੀ।
ਮੇਰੀ ਫੇਵਰੇਟ ਡਿਸ ਤੇ ਓ ਕੜੀ ਚਾਵਲ ਰਾਜਮਾਂ ਚਾਵਲ ਪੰਜਾਬੀਆਂ ਚ ਤੇ, ਆਹੀ ਚੱਲਦਾ।
ਓ ਮਿੱਠੇ ਚ ਕੀ ਪਸੰਦ ਕਰਦੇ।
ਮਿੱਠੇ ਚ ਗੁਲਾਬ ਜਾਮਨ, ਔਰ ਤੁਆਡਾ ਕੀ ਏ ਫੇਵਰੇਟ।
ਬਸ ਸਬਜ਼ੀਆਂ ਵਿੱਚ ਤਾਂ ਏਹੀ ਚਾਵਲ ਵਾਲੀਆਂ ਆਈਟਮਾਂ ਹੋ ਗੀਆਂ ਜਾਂ ਸੁ ਸੁਕੀ ਵਿੱਚ ਚਾਂਪ ਹੋਗੀ, ਸੋਇਆ ਚਾਂਪ ਐ ਪਸੰਦ ਹੂੰ। ਮਿੱਠਾ ਜ਼ਿਆਦਾਤਰ ਮੈਂ ਲਾਈਕ ਹੀ ਨੀ ਕਰਦੀ। ਨਾ ਜੀ ਮੈਨੂੰ ਨਮਕੀਨ ਚੀਜ਼ਾਂ ਹੀ ਜ਼ਿਆਦਾ ਪਸੰਦ ਨੇ।
ਤੇ ਕੁਕਿੰਗ ਦਾ ਹੈ ਸ਼ੌਕ ਤੁਹਾਨੂੰ?
ਹਾਂਜੀ-ਹਾਂਜੀ ਕੁਕਿੰਗ ਤਾਂ ਆਪ ਹੀ ਕਰਨੀ ਹੁੰਦੀ ਹੈ।
ਕੀ ਬਣਾ ਲੈਂਦੇ ਔ ਸਭ ਤੋਂ ਵਧੀਆ ਬੈਸਟ।
ਸਭ ਤੋਂ ਵਧੀਆ ਤਾਂ ਦੇਖੋ ਜੋ ਬਣਾਉਂਦੇ ਆ ਸਭ ਨੂੰ ਪਸੰਦ ਆਉਂਦਾ ਹੀ ਹੈ। ਤੇ ਜ਼ਿਆਦਾਤਰ ਮੈਂ ਇੱਕ ਮਸ਼ਰੂਮ ਦੀ ਸਬਜ਼ੀ ਬਣਾਨੀ ਆਂ। ਕਰੀਮ ਪਾ ਕੇ ਨਾ ਹਾਂਜੀ ਕਰੀਮੀ ਮਸ਼ਰੂਮ।
ਠੀਕ ਏ।
ਉਹ ਸਭ ਨੂੰ ਘਰ ਵਿੱਚ ਬਹੁਤ ਪਸੰਦ ਆਦੀ ਹੈਗੀ ਆ।
ਅੱਛਾ, ਹਾਂ ਨਹੀਂ ਉਹ ਅੱਛੀ ਲੱਗਦੀ ਹੈਗੀ ਮਸ਼ਰੂਮ ਤੇ ਵੈਸੇ ਹੀ ਅੱਛੀ ਲੱਗਦੀ ਏ।
ਹਾਂਜੀ-ਹਾਂਜੀ। ੳਝ ਤਰੀ ਵਾਲੀ ਸਬਜ਼ੀ ਬਣਾ ਲਈਏ ਤਾਂ ਬੱਚੇ ਨਹੀਂ ਖਾਂਦੇ। ਜਿਵੇਂ ਮਟਰ-ਮਸ਼ਰੂਮ ਬਣਾ ਲਈਏ ਜਾਂ ਕਿਸੇ ਹੋਰ ਚ
ਉਹ ਚੀਜ਼ ਨੀ ਜਿਆਦਾ ਅੱਛੀ ਲੱਗਦੀ।
ਹਾਂਜੀ। ਉਹ ਕਰੀਮ ਆਲੀ ਸੁੱਕੀ-ਸੁੱਕੀ, ਹਾਂਜੀ ਸੁੱਕੀ-ਸੁੱਕੀ ਬਣਾਵਾਂਗੀ ਕਰੀਮ ਵਾਲੀ ਤੇ ਉਹ ਫੇਰ ਖਾ ਲੈਂਦੇ ਨੇ ਬੱਚੇ।
ਅੱਛਾ ਠੀਕ ਹੈ ਹੋਰ ਚਾਹ ਕੌਫੀ ਕੀ ਲੈਂਦੇ ਹੋ।
ਮੈਂ ਦੁੱਧ ਹੀ ਲੈਣੀ ਆਂ।
ਦੁੱਧ ਲੈਂਦੇ ਹੋ?
ਹਾਂਜੀ।
ਚਾਹ-ਕੌਫੀ ਕੋਈ ਨਾ।
ਕੌਫੀ ਹੈ ਜਦਾਂ ਕਿਤੇ ਗਏ ਹੋਏ ਆ ਤੇ ਫੇਰ ਹੈ ਕਿ ਪੀਲੀ ਏ। ਤੇ ਚਾਹਅ ਤਾਂ ਬਹੁਤ ਹੀ ਘੱਟ ਜਿਵੇਂ ਬੜੀ ਹੀ ਮਜਬੂਰੀ ਹੋਏ
ਵਿੰਟਰ ਚ ਵਿੰਟਰ ਪੀਂਦੇ ਹੋ ਚਾਹ ਫੇਰ।
ਨਹੀਂ ਵਿੰਟਰ ਚ ਵੀ ਨਹੀਂ ਜਿਵੇਂ ਕਿਸੇ ਦੇ ਘਰ ਗਏ ਹਾਂ ਬੜੀ ਮਜ਼ਬੂਰੀ ਹੈ ਫੇਰ ਹੈ ਕਿ ਚਾਹ ਪੀਤੀ ਜਾਏ।
ਅੱਛਾ ਓਦਾਂ ਨਹੀਂ।
ਨਹੀਂ ਓਦਾਂ
ਅੱਛਾ, ਸਾਡੇ ਤੇ ਚਾਹ ਬੀਨਾ ਗਤੀ ਨੀ ਹੈ।
ਅੱਛਾ ਜੀ ਨਹੀਂ ਮੈਂ ਸ਼ੁਰੂ ਤੋਂ ਹੀ ਕੁਵਾਰਿਆ ਟਾਈਮ ਤੋਂ ਹੀ ਚਾਹ ਨੂੰ ਇੰਨਾ ਉਹ ਨਹੀਂ ਕੀਤਾ ਹੈ। ਅਸੀਂ ਛੋਟੇ ਛੋਟੇ ਸੀ ਜਦੋਂ ਪੀਂਦੇ ਸੀ ਉਸ ਤੋਂ ਬਾਅਦ ਜਦੋਂ ਹੋਸ਼ ਸੰਭਾਲੀ ਆਪਣੀ ਕਦੇ ਚਾਹ ਪੀਤੀ ਹੋਈ ਨੀ।
ਅੱਛਾ।
ਇਸ ਕਰਕੇ ਹੁਣ ਏਨਾ ਹੁੰਦਾ ਵੀ ਨੀ ਚਾਅ ਨਾਲ।
ਆ ਬਸ ਐਵੇਂ ਹੀ ਏ ਆਸੀ ਤੇ ਚਾਹ ਪਹਿਲੇ ਕੁਆਰੇ ਹੁੰਦੇ ਨੀ ਪੀਂਦੇ ਸੀ ਵਿਆਹ ਤੋਂ ਬਾਅਦ ਚਾਹਵਾਂ ਹੀ। ਪੀਂਣੇ ਹਾਂ ਕਿਉਂਕਿ ਮੇਰੀ ਮਦਰ ਇਨਲੋ ਨੂੰ ਚਾਹ ਬਹੁਤ ਪਸੰਦ ਏ।
ਉਹ ਫਿਰ ਜਦੋਂ ਬਣਾਓ ਥੋੜ੍ਹੀ ਜਿਹੀ ਆਪਣੀ ਬਚ ਹੀ ਜਾਂਦੀ
ਫੇਰ ਬਾਅਚ ਜਾਂਦੀ ਕਿ ਬੰਦਾ ਫੇਰ ਕਹਿੰਦਾ ਚੱਲ ਥੋੜੇ ਜਿ ਪੀ ਲੈਂਣੇ। ਉਹ ਐਵੇਂ ਆਦਤ ਪੈ ਗਈ ਹੈਗੀ ਹੁਣ ਜਿੰਨੀ ਵਾਰ ਬਣੇਗੀ ਉਓਨੀ ਵਾਰ ਪੀਣੀ ਪੈਂਦੀ ਏ ਤੇ ਦਿਲ ਕਰ ਪੈਂਦਾ।
ਹੂੰ- ਹੂੰ ਉਹ ਫੇਰ ਹਾਦਤ ਬਣ ਜਾਂਦੀ ਐ ਨਾ ਇੱਕ ਵਾਰੀ ਹੂ ਮੈਂ ਕਿਹਾ ਓ ਆਦ -ਤ ਬਣ ਜਾਂਦੀ ਐ ਨਾ।
ਆਦਤ ਬਣ ਜਾਂਦੀ ਏ, ਤੇ ਸਵੇਰੇ ਕਿੰਨੇ ਵਜੇ ਲੇਟ ਈ ਉੱਠ ਦੇ ਓ ਕਿ ਛੇਤੀ ਉੱਠ ਜਾਂਦੇ ਓ।
ਨਈ- ਨਈ ਅਸੀਂ ਸਾਢੇ ਪੰਜ ਪੌਨੇ ਛੇ ਤੱਕ ਉੱਠ ਜਾਈਦਾ ਐ।
ਤੇ ਫੇਰ ਸੋਦੇ ਛੇਤੀ ਹੋਓਗੇ ਟਾਇਮ
ਸੋਣਾ ਵੀ ਗਿਆਰਾਂ ਸਾਢੇ ਗਿਆਰਾਂ ਤਾਂ ਵੱਜ ਈ ਜਾਂਦੇ ਨੇ ਬੱਚਿਆਂ ਨਾਲ।
ਹਾਂ ਅਨਾਂ ਤਾਂ ਹੈ ਈ ਏ।
ਹੂੰ- ਹੂੰ ਸਾਡੇ ਤਾਂ ਫੇਰ ਸਾਰੇ ਸਵੇਰੇ ਈ ਸਵੇਰ ਕੰਮ 'ਤੇ ਚਲੇ ਜਾਂਦੇ ਨੇ ਨਾ ਜੈਨਟਸ। ਤੇ ਜਿਹਦੇ ਕਰਕੇ ਸਾਨੂੰ ਸਵੇਰੇ ਜਲਦੀ ਹੀ ਉੱਠਣਾ ਪੈਂਦਾ।
ਠੀਕ ਆ, ਹਾਂ ਬੀ ਲੰਚ ਓਨ ਬ੍ਰੇਕ ਫਾਸਟ ਵਗੈਰਾ ਬਣਾ ਕੇ
ਹਾਂਜੀ ਸਾਡੇ ਸਾਢੇ ਅੱਠ ਨੌ ਵਜੇ ਤੱਕ ਸਭ ਵਿਹਲੇ ਹੋ ਜਾਂਦੇ ਨੇ।
ਅੱਛਾ।
ਹਾਂਜੀ, ਸਾਡੀ ਦੁਪਹਿਰ ਦੀ ਰੋਟ -ਟੀ ਵੀ ਡੇਢ ਦੋ ਵਜੇ ਤੱਕ ਨਿਪਟ ਜਾਂਦੀ ਐ।
ਅੱਛਾ, ਤੇ ਫਰੀ ਟਾਈਮ 'ਚ ਕੀ ਕਰਦੇ ਓ ਫਿਰ
ਫਰੀ ਟਾਇਮ 'ਚ ਜਿਵੇਂ ਥੋੜ੍ਹਾ ਬੱਚਿਆਂ ਨਾਲ ਪੜ੍ਹਾਂ ਲ਼ਿਆ, ਉਹਨਾਂ ਨੂੰ ਪੜ੍ਹਾਂ ਲ਼ਿਆ। ਜਾਂ ਆਪਣਾ ਸਿਲਾਈ ਦਾ ਥੋੜਾਂ ਜਾ ਕਰ ਲ਼ਿਆ ਕਦੇ, ਦਿਲ ਕੀਤਾ। ਹਾਂਜੀ- ਹਾਂਜੀ ਜਾਂ ਸਵੈਟਰ ਕਰੋਸ਼ ਹਾਂਜੀ ਕਰੋਸ਼ੀਏ ਦਾ ਮੈਨੂੰ ਬੜਾ ਸ਼ੌਕ ਹੈਗਾ।
ਅੱਛਾ।
ਹਾਂਜੀ, ਕਰੋਸ਼ੀਏ ਦਾ ਕਰ ਲਿਆ ਥੋੜਾਂ ਬਹੁਤਾ।
ਹੂੰ ਤੇ ਮੂਵੀ ਵਗੈਰਾ ਕੁੱਛ ਨੀਂ ਦੇਖਦੇ, ਮੂਵੀ ਸੀਰੀਅਲ ਵਗ਼ੈਰਾ।
ਹਾਂਜੀ, ਏ ਦੇਖਣੀ ਆ ਮੈਂ ਮੂਵੀਜ਼ ਵਗੈਰਾ।
ਅੱਛਾ, ਤੇ ਕਈਆਂ ਨੂੰ ਮੂਵੀ ਦਾ ਸ਼ੌਕ ਹੁੰਦਾ ਕਈਆਂ ਨੂੰ ਸੀਰੀਅਲ ਦਾ ਸ਼ੌਕ ਹੁੰਦਾ ਐ।
ਹਾਂਜੀ- ਹਾਂਜੀ ਜਿਵੇਂ ਸੀਰੀਅਲ ਨਈ ਹਾਂਜੀ ਸੀਰੀਅਲ ਜਿਵੇਂ ਕੋਈ ਨਹੀਂ ਪਸੰਦ ਦਾ ਲੱਗਾ ਹੋਇਆਂ, ਫਿਰ ਮੂਵੀ ਲਗਾ ਲਈਦੀ ਆ।
ਅੱਛਾ ਠੀਕ ਏ, ਨਹੀਂ ਵਧੀਆ ਹੋਰ ਕਿਆ ਮੈਨੂੰ ਤੇ ਸੀਰੀਅਲ ਦਾ ਈ ਏ।
ਅੱਛਾ।
ਮੂੰਵ ਵੀ ਮੈਂ ਬਹੁਤ- ਬਹੁਤ- ਬਹੁਤ ਘੱਟ ਦੇਖਦੀ ਆ।
ਜਿਵੇਂ ਪੰਜਾਬੀ ਮੂਵੀ ਕੋਮੇਡੀ ਆ
ਹਾਂ ਉਹ ਦੇਖ ਲੇਨੇ ਆ, ਉਹ ਹਸੀ ਮਜ਼ਾਕ ਵਾਲੀ ਹੁੰਦੀ ਉਹ ਅੱਛੀ ਲੱਗਦੀ ਹੈਗੀ ਏ। ਬਾਕੀ ਵੈਸੇ ਤਾਂ ਟਾਇਮ ਹੀ ਨੀ ਮਿਲ਼ਦਾ ਵੇਖਣ ਦਾ, ਫੋਨ- ਫੋਨ ਚ ਈ ਦੇਖ ਲੈਂਦੇ ਅਸ ਸੀਰੀਅਲ ਵਗੈਰਾ ਫੋਨ ਚ ਈ ਦੇਖ ਲੈਂਨੀ ਆ ਮੈਂ ਤੇ, ਟੀ ਵੀ ਤੇ ਸਾਡਾ ਬਹੁਤ ਘੱਟ ਚਲਾਂਦੇ ਨੇ ਛੋਟਾ ਮੁੰਡਾ ਈ ਏ ਉਈਓ ਚਲਾਂਦਾ ਰਹਿੰਦਾ ਐ, ਜਾਂ ਮੰਮੀ ਉਹ ਸੰਸਕਾਰ ਚੈਨਲ ਚ ਦੇਖਦੀ ਰਹਿੰਦੀ ਐ, ਅਨੁਰੁੱਧਾਚਾਰਿਆ ਦਾ ਜਾਂ ਉਹ ਸੁਣਦੇ ਰਹਿੰਦੇ ਨੇ ਮੰਮਾ, ਬਾਕੀ ਮੈਨੂੰ ਤੇ ਟਾਇਮ ਹੀ ਨੀਂ ਮਿਲਦਾ ਕਿ ਮੈਂ ਟੀ ਵੀ ਦੇਖਾਂ, ਕਈ ਵਾਰ ਨਾਟਕ ਕੋਈ ਚੱਲਦਾ ਹੋਵੇ ਤੇ ਦੇਖਦੀ ਰਹਿੰਦੀ ਆ ਨਈ ਤੇ ਫਿਰ ਛੋੜ ਭਰੇ, ਮਤਲਬ ਐਨਾਂ ਸ਼ੌਕ ਵਾਲਾ ਨੀ ਐ। ਮੈਂ ਦੋ ਹੀ ਦੇਖਣੀ ਆ ਇੱਕ ਨਾਗੀਨ ਆਂਦਾ ਕਲਰਸ ਚ ਇੱਕ ਅ ਅਨੁਪਮਾ ਇੱਕ ਅਨੁਪ ਪਮਾ ਆਂਦਾ ਏ, ਉਹ ਮੈਂ ਦੋ ਈ ਵੇਖਣੀ ਆ ਬਸ।
ਮੈਂ ਉੱਥੇ ਕੀਤਾ ਸੀ ਸਟਾਰ ਪਲੱਸ ਕਿਉਂਕਿ ਸਾਸ ਵੀ ਕਵੀ ਬਹੂ ਧੀ ਪਰ ਉਹ ਹੁਣ ਅੱਠ ਦਸ ਕਿਸ਼ਤਾਂ ਹੋ ਗਈਆਂ ਮਿਸ ਹੋ ਗਈਆਂ
ਅੱਛਾ, ਉਹ ਪਹਿਲਾਂ ਵੇਖਿਆ ਹੋਇਆ ਸੀ।
ਨਈ, ਨਈ ਐ ਤੇ ਹੁਣ ਉਹ ਤੇ ਐਹ ਅਲੱਗ ਐ ਹਾਂਜੀ ਐ ਤੇ ਅੱਗੇ ਸੀਜ਼ਨ ਟੂ ਐ। ਹੂੰ, ਹੂੰ ਨਾ ਨਾ ਇਹ ਤੇ ਹੁਣ ਸਾਰੇ ਬੱਚੇ ਵੱਡ ਡੇ ਵੱਡੇ ਹੋਗੋਂ ਉਹਨਾਂ ਦੇ ਬੱਚੇ ਵੱਡੇ ਹੋ ਗਏ ਨੇ ਵਿਆਹੇ ਗਏ ਨੇ
ਕਿਦੇ
ਤੁਲਸੀ ਦੇ ਬੱਚਿਆਂ ਦੇ ਬੱਚੇ ਅੱਗੋਂ
ਅੱਛਾ, ਅੱਛਾ, ਅੱਛਾ, ਅੱਛਾ ਮੈਂ ਕਿਹਾ ਤੁਸੀਂ ਆਪਣੇ ਦੀ ਗੱਲ ਕਰ ਰਹੇ ਹੋ
ਨਹੀਂ ਐ ਸੀਜ਼ਨ ਟੂ ਚੱਲ ਰਿਹਾ ਨਾ ਹੁਣ ਉਹ ਦ
ਅੱਛਾ ਸੀਜਨ ਟੂ ਚ ਆ ਰਿਹਾ ਨਈ ਮੈਨੂੰ ਨੀ ਪਤਾ ਮੈਂ ਨੀ ਵੇਖਦੀ ਮੈਂ ਤੇ ਸਿਰਫ ਦੋ ਹੀ ਵੇਖਣੀ ਆ ਉਸ ਤੋਂ ਬਾਅਦ ਅਗਰ ਕੋਈ ਕ੍ਰਾਈਮ ਪੈਟਰੋਲ ਵਗੈਰਾ ਆ ਜੇ ਉਹ ਇਕ ਅੱਧਾ ਦੇਖ ਲਾਂਗੇ ਨੀ ਤੇ ਖਾਟੂ ਸ਼ਾਮ ਜੀ ਦੀ ਭਜਨ ਹੀ ਸੁਣਦੀਆਂ ਮੈਂ ਸ
ਹਾਂ ਸਾਵਧਾਨ ਇੰਡੀਆ ਜਿਵੇਂ ਆ ਜਾਂਦਾ
ਹਾਂ ਕਹਿ ਤੇ ਰਹੀ ਆ ਮੈਂ ਖਾਟੂ ਸ਼ਾਮ ਜੀ ਦੀ ਫੈਨ ਹੈਗੀ ਆ ਉਹਨਾਂ ਦੀ ਸ਼ਾਮ ਪ੍ਰੇਮੀ ਆਂ ਉਹਨਾਂ ਦਾ ਹੀ ਸੁਣਦੀ ਆ ਮੈਂ ਜ਼ਿਆਦਾਤਰ
ਆਹ ਸਾਡੇ ਵੀ ਮੋਸਟਲੀ ਜਿਵੇਂ ਮੈਂ ਪ੍ਰੇਮਾਨੰਦ ਜੀ ਨੂੰ ਲਾਈਕ ਕਰਨੀ ਆ ਫੋਨ ਤੇ ਉਹਨਾਂ ਬਾਰੇ ਹਾਂ ਉਹਨਾਂ ਦੀ ਰੀਲਸ ਵਗੈਰਾ ਦੇਖ ਲਿਆ ਉਹਨਾਂ ਦਾ ਸੁਣ ਲਿਆ
ਹਾਂ, ਨਈ ਅੱਛਾ ਲੱਗਦਾ ਹੈਗਾ ਏ।
ਹਾਂਜੀ ਇਹ ਤਾਂ ਹੈ
ਹੂੰ
ਸਾਡੇ ਤਾਂ ਮੇਰੇ ਭਾਬੀ ਨੇ ਛੋਟੇ ਉਹ ਬਹੁਤ ਉਹਨਾਂ ਨੂੰ ਲਾਈਕ ਕਰਦੇ ਨੇ ਪ੍ਰੇਮਾਨੰਦ ਜੀ ਨੂੰ
ਅੱਛਾ
ਹੂੰ, ਹੂੰ
ਤੇ ਬਚਪਨ ਕਿੱਥੇ ਬੀਤਿਆ ਤੁਹਾਡਾ ਇੱਥੇ ਕਿ ਬਾਹਰ ਪਠਾਨਕੋਟ ਤੋਂ ਪੰਜਾਬ ਤੋਂ ਹੀ ਚਲੋ ਹੋਰ ਸੁਣਾਓ
ਸਾਡੀ ਸਾਰੀ ਫੈਮਲੀ ਉੱਥੋਂ ਹੀ ਐ ਬਸ ਇਨਲੌਸ ਵਗੈਰਾ ਇੱਧਰ ਨੇ ਤੇ ਤਾਂ ਇੱਧਰ ਹਰਿਆਣੇ, ਹੁਣ ਹਰਿਆਣੇ ਚ
ਹਰਿਆਣਾ ਕਿੱਥੇ
ਯਮਨਾਨਗਰ ਜਗਾਧਰੀ
ਅੱਛਾ ਠੀਕ ਐ ਠੀਕ ਐ ਮੈ ਵੀ ਯਮਨਾਨਗਰ ਜਗਾਧਰੀ।
ਹਾਂਜੀ- ਹਾਂਜੀ
ਠੀਕ ਏ ਠੀਕ ਏ ਚਲੋ ਵਧੀਆ ਦੂਰ ਏ ਫੇਰ ਪੇਕੇ ਤੁਹਾਡੇ ਬੜੇ ਦੂਰ ਨੇ ਬਈ। ਪਠਾਨਕੋਟ ਤੇ ਬੜੀ ਦੂਰ ਏ।
ਹੋਰ ਸੱਤ ਘੰਟੇ ਲਗ ਜਾਂਦੇ ਨੇ ਜਾਣ ਵਿੱਚ ਹੀ।
ਹੋਰ
ਬਸ ਵਧੀਆ ਜੀ।
ਸਟੱਡੀ ਕਿਥੇ ਤੱਕ ਕੀਤੀ ਐ ਤੁਸੀ।
ਮੇਰੀ ਗ੍ਰੈਜੂਏਸ਼ਨ ਐ ਜੀ।
ਅੱਛਾ ਗ੍ਰੈਜੂਏਸ਼ਨ ਏ ਵਧੀਆ ਠੀਕ ਐ।
ਚਲੋ ਬੱਚੇ ਹਾਂਜੀ ਦੋ ਬੇਟੇ ਨੇ ਵਿੱਚ ਫ਼ੋਨ ਆ ਰਿਹਾ ਠੀਕ ਐ ਜੀ। ਫਿਰ ਕਰਨੇ ਆ ਓਕੇ ਜੀ।